ਹਾਂਜੀ ਸਤਿ ਸ੍ਰੀ ਅਕਾਲ ਜੀ। ਹੋ ਕੀ ਹਾਲ ਚਾਲ ਨੇ?
ਵਧੀਆ ਜੀ, ਤੁਸੀਂ ਸੁਣਾਓ?
ਵਧੀਆ, ਹੋਰ ਘਰ ਪਰਿਵਾਰ ਸਭ ਵਧੀਆ?
ਸਭ ਵਧੀਆ, ਤੁਸੀਂ ਸੁਣਾਓ। ਅੱਜ ਕਿੱਥੇ ਯਾਦ ਕਰ ਲਿਆ?
ਬਸ ਕਾਫੀ ਟਾਈਮ ਹੋ ਗਿਆ ਸੀ, ਮੈਂ ਤੁਹਾਨੂੰ ਫ਼ੋਨ ਕਰਨਾ ਹੀ ਸੀ। ਫੋਨ ਚੇਂਜ ਕੀਤਾ ਸੀ ਨਾ। ਨੰਬਰ ਹੋ ਗਿਆ ਸੀ ਡਿਲੀਟ ਤੇ ਫੇਰ ਮੈਂ ਕਿਸੇ ਕੋਲ ਲਿੱਤਾ ਤੁਹਾਡਾ ਨੰਬਰ ਹੁਣ ਤੇ ਮੈਂ ਯਾਦ ਹੀ ਕਰ ਲਿਆ। ਮੈਂ ਕਿਹਾ ਚ ਨੰਬਰ ਯਾਦ ਕਰ ਲਵਾਂ, ਅਸਾਨ ਜਾ ਤੇ ਹੈ। ਮੈਂ ਕਿਹਾ ਕਦੀ ਕਦੀ ਫੋਨ ਕਰਨ ਹੀ ਪੈ ਜਾਂਦਾ ਕਿ ਨਹੀਂ?
ਹਾਂਜੀ-ਹਾਂਜੀ, ਹੋਰ ਅੱਜ ਕੀ ਵਿਚਾਰ ਹੈਗਾ ਤੁਹਾਡਾ?
ਤਾਂ ਉਹੀ ਤੁਹਾਨੂੰ ਫੋਨ ਲਾਇਆ ਸੀ। ਮੈਂ ਕਿਹਾ ਪੁੱਛਾਂ ਬਈ ਭਾਜੀ ਕੀ ਕਰ ਰਹੇ ਨੇ। ਬਈ ਦਰਬਾਰ ਸਾਹਿਬ ਜਾਣਾ ਫਿਰ?
ਕਦੋਂ ਜਾਣਾ ਵੀਰ ਜੀ ਅਜੇ ਘਰ ਗੱਲ ਨੀ ਕੀਤੀ।
ਅੱਛਾ ਤੁਸੀਂ ਹਜੇ ਘਰ ਨੀ ਪੁੱਛਿਆ?
ਨਹੀਂ-ਨਹੀਂ ਵੀਰ ਜੀ, ਹਜੇ ਗੱਲ ਨਹੀਂ ਕੀਤੀ।
ਅੱਛਾ-ਅੱਛਾ, ਤੇ ਪੁੱਛਣਾ ਸੀ। ਤੁਸੀਂ ਫਿਰ ਦੱਸਦੇ ਸਾਨੂੰ ਫਾਈਨਲ। ਕਿਉਂਕਿ ਜਿਨਾਂ ਨੇ ਨਾਲ ਜਾਣਾ ਨਾ, ਉਹਨਾਂ ਦਾ ਵੀ ਹੁਣੇ ਫੋਨ ਆਇਆ ਸੀ। ਤੇ ਉਹ ਕਹਿੰਦੇ ਸੀ, ਕੀ ਸਲਾਹ ਏ। ਬਈ ਮੈਂ ਕਿਹਾ ਦੇਖ ਮੈਂ ਪੁੱਛ ਦੇਨਾ ਫੇਰ ਉਹਨਾਂ ਕੋਲ ਹੀ ਮੈਂ ਤੁਹਾਡਾ ਨੰਬਰ ਲਿੱਤਾ, ਤੁਹਾਨੂੰ ਦੱਸਿਆ ਮੇਰੇ ਫੋਨ ਚ
ਤੇ ਉਹਨਾਂ ਨੇ ਮੈਨੂੰ ਭਾਜੀ ਫੋਨ ਕਰਕੇ ਦੱਸਿਆ ਨੀ ਨਾ ਵੀ ਜਾਣਾ ਕਦੋਂ ਏ, ਕੀ ਵਿਚਾ ਚਾਰੇ
ਉਹ ਕਹਿੰਦੇ ਸੀਗੇ ਬਈ ਚਲੋ ਬਈ ਤੁਹਾਨੂੰ ਤੁਸੀਂ ਮੈਨੂੰ ਜੋ ਕਿਹਾ ਦਾ ਸੀ ਸ਼ੁਰੂ ਤੋਂ ਹੀ। ਤੇ ਕਹਿੰਦੇ ਸੀ, ਤੁਸੀਂ ਆਪ ਹੀ ਗੱਲ ਕਰ ਲਓ। ਬਈ ਸਾਨੂੰ ਦੱਸ ਦੇਣਾ ਓਹ ਥੋੜਾ ਹ ਜੀ ਕਪੜੇ ਧੋਂਦੇ ਪਏ ਸੀ, ਤੁਹਾਡੇ ਨਾਲ ਗੱਲ ਕ ਰਦੀ ਆ ਨਾ
ਹੂੰ ਕੋਈ ਗੱਲ ਨੀ ਵੀਰ ਜੀ, ਨੰਬਰ ਜਦੋਂ ਉਹਨਾਂ ਕੋਲੋਂ ਲੈਣਾ, ਉਹਨਾਂ ਨੂੰ ਕਹੀ ਅਸੀਂ- -
ਨਹੀਂ ਉਹ ਬਸ ਐਵੇਂ ਤੁਹਾ ਪਤਾ ਹਰ ਕਿਸੇ ਦਾ ਆਪਣਾ ਹਿਸਾਬ ਹੁੰਦਾ। ਜਿਵੇਂ ਹੁਣ ਦੇਖੋ ਤੁਸੀਂ ਮੈਨੂੰ ਗੱਲ ਕੀਤੀ ਸੀ, ਮੈਂ ਉਹਨਾਂ ਨੂੰ ਕਿਹਾ ਸੀ, ਹੁਣ ਓਹ, ਉਹਨਾ ਦੇ ਓਹਨਾ ਹਿਸਾਬ ਨਾਲ ਤੁਹਾਡੀ ਦੋਂਨਾਂ ਦੀ ਗੱਲ ਨੀ ਨਾ ਹੋਈ ਦਈ, ਤਾਂ ਮੈਂਨੂੰ ਕਹਿੰਦੇ ਤੁਸੀਂ ਪੁੱਛ ਕੇ ਦੱਸ ਦੋ ਨਹੀਂ ਤੇ ਫੇਰ ਉਹ ਕਹਿੰਦੇ ਸੀ ਅਸੀ ਪਹੁੰ ਸਾਹਿਬ ਤੇ ਬਈ ਜਾਣਾ ਏ। ਤੇ ਅਸੀਂ ਫੇਰ ਉੱਧਰ ਦੀ ਤਿਆਰੀ ਕਰ ਲਈਏ ਨਾ। ਕੋਈ ਨੀ ਮੈਂ ਲ਼ਾਨਾ ਫੋਨ ਭਾਜੀ ਨੂੰ ਪੁੱਛ ਦਿੰਦਾ ਹੈ ਕੋਈ ਵਿਚਾਰ ਤੁਹਾਡਾ
ਤੁਸੀਂ ਦੱਸੋ ਕਦੋਂ ਚੱਲਣੇ ਆ ਮੇਰੇ ਤਰਫਾ ਬਸ ਸ਼ੁੱਕਰਵਾਰ ਚੱਲ ਲੋ ਜਿਹੜਾ ਆ ਰਿਹਾ
ਨਹੀਂ ਐ ਸ਼ੁੱਕਰਵਾਰ ਤੇ ਉਹ ਹੈ ਵੀਰ ਜੀ ਤੁਹਾਨੂੰ ਦੱਸਿਆ ਨਾ ਇੱਕ ਤਰੀਕ ਤੋਂ ਬਾਅਦ ਹੀ ਜਾ ਸਕਦੇ ਹਾਂ ਜਿਹਨ ਤੁਸੀਂ, ਪਹਿਲੇ ਵੀ ਸਲਾਹ ਬਣਾਈ ਸੀ, ਪੱਚੀ ਤਰੀਕ ਦੀ। ਅਤੇ, ਉਹ ਬਸ ਉ ਹੁਣ ਮੈਂ ਉਹਨਾਂ ਨੂੰ ਕਿਹਾ, ਅਤੇ ਸੀ ਤੇ ਉਹ ਕਹਿੰਦੇ ਸੀ, ਬ ਨਾ ਕਨਫਰਮ ਪੁੱਛ ਕੇ ਦੱਸ ਦੋ, ਕਿਉਂਕਿ ਉਹ ਕਹਿੰਦੇ ਬ ਐ ਨਾ ਹੋਏ ਬਈ ਅਸੀਂ ਸਲਾਹ ਹੋ ਜਾਵੇ ਤੇ, ਉਹ ਫਿਰ ਤੁਸੀਂ ਵੀ ਐਡੈਮੈਂਟ ਨਾ ਹੋ ਜਾਵੇ ਕੁਛ ਹੈ, ਨਾ ਹ ਕਹਿੰਦੇ ਆਪਾਂ ਕਿਤੇ ਹੋਰ ਦਾ ਬਣਾ ਲਾਂਗੇ ਨੀ ਤੇ
ਅੱਛਾ- ਅੱਛਾ ਨਹੀਂ ਕੋਈ ਨੀ ''ਮੈਂ''ਅੱਜ ਸ਼ਾਮੀ ਗੱਲ ਕਰਨਾ ਘਰ।
ਹਾਂ।ਤੇ ਇਹ ਸਭ ਅਤੇ ਤੁਸੀਂ ਕਹਿੰਦੇ ਸੀਗੇ, ਤੁਸੀਂ ਤੁਹਾਡੇ ਫੈਮ ਰਿਲੇਟਿਵਸ ਵਗੈਰਾ ਲੌ ਤੁਸੀਂ ਕਹਿੰਦੇ ਸੀ, ਉਹਨਾਂ ਨੂੰ ਡ ਡਿਨਰ ਬੁਲਾਉਣਾ, ਫਿਰ ਤੁਸੀਂ ਇਸ ਹਫ਼ਤੇ ' ਬਿਜ਼ੀ ਹੋਵੋਗੇ ਬੜਾ
ਐਸ ਹਫ਼ਤੇ ਹੀ ੳਹ ਆਪ ਸ਼ਨੀਵਾਰੀ ਬੁਲਾਵਾਂਗੇ ਵੀਰ ਜੀ। ਤੁਹਾਨੂੰ ਪਤਾ ਅਠਾਰਾਂ ਤਰੀਕ ਪ੍ਰੋਗਰਾਮ ਹੈਗਾ ਹਿਣਾ ਗੁਰ ਪੂਰਬ ਹੈਗਾ ਉਸ ਤੋਂ ਬਾਅਦ, ਮੰਮੀ ਡੈਡੀ ਫ੍ਰੀ ਹੋ ਜਾਣਗੇ ਅਠਾਰਾਂ ਤਰੀਕ ਤੋਂ, ਤੇ ਵੀਹ ਦਾ
ਕੀ ਕਰਨਾ?
ਹਾਂਜੀ-ਹਾਂਜੀ।
ਅੱਛਾ-ਅੱਛਾ।ਤੇ ਫਿਰ ਉਹਨਾਂ ਦੇ ਅੱਧੇ ਬੰਦੇ ਤੇ, ਮੇਰੇ ਖਿਆਲ ਆਪਣੇ ਨਾਨੀ ਘਰ ਗਏ ਦੇ ਜੀ ਫਿਰ
ਉੱਥੇ ਕੋਈ ਗੱਲ ਨੀ, ਵੱਡੇ ਬੰਦੇ ਗਏ ਇਹਨਾਂ ਘਰ ਛੋਟੇ ਬੰਦੇ ਆ ਜਾਣਗੇ।
ਛੋਟੇ ਬੱਚ-ਬੱਚੇ ਗਏ ਦੇ ਨਾ, ਜਿਹੜੇ ਤੁਹਾਡੇ
ਅੱਛਾ-ਅੱਛਾ ਫੇਰ ਕੀ ਦਿੱਕਤ ਏ, ਵੱਡੇ ਆ ਜਾਣਗੇ।
ਹਾਂ, ਐਂਜ ਕਰ ਲੈਣਾ ਤੁਸੀ ਕੋਈ ਕਰਨ
ਕੋਈ ਚੱਕਰ ਨੀ ਹੁਣ ਉਹ ਗਏ ਨ, ਹੁਣ ਮੈਂ ਉਹਨਾਂ ਨੂੰ ਕਿੱਥੇ ਬੁਲਾ ਲਾਂਗਾ ਵਾਪਿਸ, ਮੈਂ ਉਹਨਾਂ ਨੂੰ ਇੰਨੀ ਜਲਦੀ ਅਗਰ ਉਹ ਆ ਜਾਣ ਤਾਂ, ਕੋਈ ਮਾੜੀ ਗੱਲ ਥੋੜ੍ਹੀ ਏ।
ਘਰ ਹੀ ਡਿਨਰ ਆ, ਬਾਹਰ ਕਿੱਥੇ ਲੈ ਜਾਣਾ ਜੇ
ਮੈਂ, ਕਿਹਾ ਤਿਹਾੜੀ ਵਾਸਤੇ ਆਣਗੇ ਨਾ, ਇਂਹ ਲੋਕ ਸਾਰੇ, ਸਾਰਾ ਦਿਨ ਲਗਾ ਲੈਣਗੇ ਆਪਣਾ ਟਾਈਮ ਸਪੈਂਡ ਕਰ ਦੇਣਗੇ
ਸਾਰਾ ਦਿਨ ਵਸਤੇ ਬੁਲਾਉਣਾ ਜੇ, ਮਤਲਬ
ਹਾਂਜੀ- ਹਾਂਜੀ ਉਹ ਤਿਹਾੜੀ ਮਿਲਲੇਗੀ ਨਾ, ਉਹਨਾਂ ਨੂੰ ਸਾਰਿਆਂ ਨੂੰ ਲੋਜ਼ਮ
ਅੱਛਾ, ਫੇਰ ਤੁਸੀਂ ਅਣਲਵ ਬਣਾਏ ਹੋਣੇ, ਪੰਜ-ਪੰਜ ਸੌ ਦੇ, ਕੇ ਢਾਈ- ਢਾਈ ਸੌ ਦੇ?
ਨਹੀਂ ਓਹ ਤੇ, ਮੈਂ ਭਾਜੀ ਪੰਜਾਹ- ਪੰਜਾਹ ਰੁਪੇ ਦੇ ਬਣਾਏ ਨੇ।
ਅੱਛਾ।
ਹਾਂਜੀ।ਮਹਾਰਾਜ ਦੀ ਤੁਸੀਂ ਮੰਗ ਕੇ ਲੈਣੇ ਨੇ।
ਨਹੀਂ, ਮੈਂ ਤੁਹਾਨੂੰ ਦੱਸਦਾ ਪੈਣਾ ਜਿਵੇ ਹੁਣ ਤੁਸੀ ਅਣਲਵ ਤੇ ਬਣਾਏ ਹੀ ਹੋਣੇ ਨੇ ਤੁਸੀਂ ਆਪ ਜੋ ਕੈੰਦੇ ਪੇਔ ਦਿਆੜੀ ਮਿਲੇਗੀ।
ਅਰੇ ਵੀਰ ਜੀ ਮਜ਼ਾਕ ਚੱਲਦੈ ਐਤੇ ਕੋਈ ਸੀਰੀਅਸਲੀ ਥ ਥੋੜ੍ਹੀ ਦਿੰਦਾ ਯਾਰ।
ਅੱਛਾ ਅੱਛਾ, ਨਹੀਂ ਮੈਨੂੰ ਲੱਗਿਆ ਸੈ਼ਦ ਬੀ ਤੁਹਾਡੇ ਚ
ਨਹੀਂ ਪੰਜਾਹ ਰੁਪੇਆ ਅੱਜ ਕੱਲ੍ਹ ਕੁਛ ਹੁੰਦਾ ਹੈ ਵੀਰ ਜੀ ਐਹ ਦੱਸੋ, ਪੰਜਾਹ ਰੁਪਏ ਤਾਂ ਬੱਚੇ ਨੂੰ ਐਵੇਂ ਦੇਦੋ ਓਹ ਖ਼ਤਮ ਕਰ ਦਿੰਦੈ ਮਿੰਟ ਚ।
ਪੰਜਾਹ ਖਤੋ ਸਾ ਅਸੀ ਤੇ ਆਪਣੇ ਬੱਚਿਆਂ ਨੂੰ ਦਸ ਰੁਪਏ ਪੰਜ ਰੁਪਏ ਦਿੰਣੇ ਆਂ ਸਹੀੇ ਦਸਾ ਤੇ।
ਅੱਛਾ-ਅੱਛਾ ਫੇਰ ਨੀ ਤੁਐ ਤਾਡਾ ਕੰਮ ਬੀ ਇਸ ਹਿਸਾਬ ਨਾਲ ਨਾ ਹੋਐ ਵੀਰਜੀ ਤਾਂ ਕਰਕੇ।
ਕੀਤੀ। ਤੁਹਾਡੇ ਤੇ ਅਲੱਗ ਹਿਸਾਬ ਏਨਾ ਤੁਹਾਡੀ ਫੈਕ
ਤੁਹਾਡੇ ਕੱਪੜੇ ਸਵਾਈ ਦੇ ਪੈਹੇ ਨੇ ਓਹ ਚਾਹੇ ਤਿੰਨ ਤਿੰਨ ਸੌ ਰੁਪੇ ਆਣੇ ਨੇ ਪਰ ਜਦੋਂ
ਤੁਹਾਡੇ ਤਿੰਨ ਤਿੰਨ ਲੱਖ ਰੁਪੇ ਆਣੇਣ ਫਰਕ ਪੈਂਦਾ।
ਹਾਂਜੀ, ਪਰ ਔ ਫੇਰ ਸਾਡੇ ਹੱਥ ਤਿੰਨ ਹਜਾਰ ਈ ਰੈੰਦੇ ਨੇ ਨਾ।
ਅਛਾ-ਅਛਾ ਬਾਕੀ ਅਗੇ, ਅੱਛਾ-ਅੱਛਾ, ਹਾਂਜੀ ਤੇ ਜੇੜ੍ਹਾ ਤੁਸੀਂ ਅਪਣਾ ਨਵਾਂ ਬਿਜਨਸ ਹੁਣ ਸਟਾਰਟ ਕੀਤਾ ਸੀ। ਤੇ ਔਦਾ ਫੇਰ ਕੀ ਰਿਆ? ਤੁਸੀਂ ਮੈਨੂੰ ਦੱਸਿਆ ਸੀ ਨਾ ਤਿੰਨ ਚਾਰ ਏਕ ਓਦਾ ਰਿਜ਼ਲਟ ਆਣੈ ਤੁਹਾਡੇ ਬਿਜ਼ਨਸ ਔ
ਹਾਂਜੀ ਹਾਂਜੀ ਵੀਰ ਜੀ, ਓਹ ਮਾਲ ਪਹੁੰਚਿਐ ਸ਼ਨੀਵਾਰ ਪਾਰਟੀ ਕੋਲ, ਔਨੇ ਅੱਗੇ ਭੇਜਿਆ ਜਿਸ ਪਾਰਟੀ ਨੇ ਦੇਣਾ ਸੀ। ਓਹ ਮੈਨੂੰ ਸੋਮਵਾਰ ਦੱਸੇਗਾ ਤੇ ਬੁੱਧਵਾਰ ਮੇਰੀ ਪੇਮੈਂਟ ਆਏਗੀ। ਤੇ ਉਸ ਤੋਂ ਬਾਦ ਔਡਰ ਦੇਗਾ। ਤੇ ਕਰਾ ਕੇ ਮੈਨੂੰ ਅੱਗੇ ਮਾਲ ਦੱਸੇਗਾ, ਕਿੰਨਾ ਚਾਈਦੈ ਉਨੂੰ, ਹਾਂਜੀ।
ਕਿ ਪੁੱਛਾਂ ਬਈ ਤੁਸੀਂ
ਹਾਂਜੀ ਹਾਂਜੀ ਮੈਂ ਓਹੀ ਸੋਚ ਰਿਹਾ ਸੀ, ਮੈਂ ਕੈ ਚਲੋ ਕੰਮ ਚੱਲੇਗਾ ਤੇ ਫੇਰ ਅਰਦਾਸ ਕਰਾ ਕੇ ਆਵਾਂ ਗੁਰੂ ਘਰ। ਮੈ ਪੈਲੇ ਵੀ ਜਦੋਂ ਮਾਲ ਭੇਜਿਆ ਸੀ ਤਾਂ ਵੀ ਕਰਾਈ ਸੀ, ਬਈ ਹੁਣ ਵੀ ਸ਼ੁਕਰਾਨੇ ਦੀ ਕਰਾ ਕੇ ਆਵਾਂਗਾ ਬਈ ਕਾਰੋਬਾਰ ਚੱਲ ਜੇ ਓਹ ਵਾਲਾ।
ਸਗੋਂ ਤੁਹਾਡੇ ਔਥੇ ਤੇ ਗੁਰਦੁਆਰੇ ਸੈਬ ਬੜੇ ਛ ਪੈਰਾ ਸਾਬ ਲੱਗਦੇ ਨੇ, ਤੁਸੀਂ ਉਹਦੇ ਵਿੱਚ ਅਰਦਾਸ ਕਰਾਓ ਚੁਪੈਰਾ ਸਾਹਿਬ ਚ
ਮੰਮੀ ਕਰਾਉਂਦੇ ਨੇ ਉੱਥੇ ਹੀ ਅਰਦਾਸ ਮੰਮੀ ਜਾਂਦੇ ਨੇ ਨਾ ਪੈਰਾ ਸਾਹਿਬ ਚੱਲੀਏ ਤੇ ਤੇ ਮੰਮੀ ਕਰਾ ਦਿੰਦੇ ਨੇ। ਸ਼ੁਰੂ ਕੀਤਾ ਸੀ ਤੇ ਮੰਮੀ ਨੇ ਕਰਾਇਆ ਸੀ ਤੇ ਹੁਣ ਅਗਰ ਚੱਲੇਗਾ ਕੰਮ ਕਾਰੋਬਾਰ ਤੇ ਮੰਮੀ ਕਰਾ ਦੇਣਗੇ। ਹਾਂਜੀ ਹਾਂਜੀ ਫੇਿਰ ਅੱਗੋਂ ਸਾਡਾ ਵੀ ਕੰਮ ਬਾਹਰ ਦਾ ਹੋ ਜਾਏਗਾ ਨਾ ਫਿਰ ਗੱਡੀ ਲੈ ਕੇ ਕੇ ਜਾਣਾ ਆਣਾ ਹੋਜਏਗਾ ਉੱਧਰ ਜਿੱਥੋਂ ਮਾਲ ਆਇਆ ਸੀ ਸਾਡਾ ਹਾਂਜੀ ਹਾਂਜੀ ਜੀ ਆਣੇ ਨਾਲ ਹੀ ਮੈਨੂੰ ਲੱਗਦਾ ਦਾ ਕਿਉਂਕਿ ਜਿਸ ਹਿਸਾਬ ਨਾਲ ਕੱਲ ਵਪਾਰੀ ਦਾ ਫੋਨ ਆਇਆ ਸੀ ਨਾ ਗੱਲ ਹੋਈ ਸੀ ਤੇ ਉਹ ਕਹਿ ਰਿਹਾ ਸੀ ਵੀ ਮੈਨੂੰ ਜਿੰਨਾ ਮਗਲ ਚਾਹੀਦਾ ਹੈ ਉਸ ਅਕੋਰਡਿੰਗ ਮੇਰੇ ਚਾਰ ਚੱਕਰ ਚ ਪੱਕੇ ਨੇ ਉਓਧਰ ਦੇ ਮਹੀਨੇ ਦੇ ਵਿੱਚ
ਅੱਛਾ ਅੱਛਾ ਚੱਲ ਵਧੀਆ ਵੀਰੀ ਫਿਰ ਤੇ
ਹਾਂਜੀ ਹਾਂਜੀ ਨਹੀਂ ਬਾਕੀ ਅਰ ਟਰਾਂਸਪੋਰਟ ਤੋਂ ਮੰਗਵਾਆ ਤਾਂ ਮੇਰਾ ਉਹਦੇ ਚ ਥੋੜ੍ਹਾ ਬੈਨੀਫਿਟ ਹੋ ਜਾਗਾ ਨਾ ਖਰਚਾ ਵੱਧ ਜਾਂਦਾ ਗੱਡੀ ਦਾ ਖਰਚਾ ਜ਼ਿਆਦਾ ਟਰਾਂਸਪੋਰਟੇਸ਼ਨ ਦਾ ਘੱਟ ਹੈਗਾ
ਸਹੀ ਗੱਲ ਵੀ ਜੀ
ਹਾਂਜੀ
ਹੋਰ ਸੁਣਾਓ
ਉਹ ਤੁਸੀਂ ਸੁਣਾਓ ਅੱਜ ਕੀ ਵਿਚਾਰ ਪਾਰਟੀ ਪੁਰਟੀ ਦਾ ਤੁਹਾਡਾ
ਥੋੜ੍ਹਾ ਮੈਂ ਨਾ ਅੱਜ ਬਿਜ਼ੀ ਹਾਂ ਮੈਂ ਤੁਹਾਨੂੰ ਸ਼ਾਮ ਤੱਕ ਦੱਸਦਾ ਨਾ ਕਿਉਂਕਿ ਗੈਸਟ ਆਏ ਦੇ ਨਕਾਰ ਬੜੇ
ਅੱਛਾ ਅੱਛਾ ਕੋਈ ਨੀ ਗੈਸਟਰਾਂ ਨੂੰ ਭੇਜ ਦੋ ਆਪਾਂ ਗੈਸਟ ਬਣ ਕੇ ਆ ਜਾਂਦੇ ਹਾਂ ਚੱਲੇ ਹਾਂ ਅ ਦੱਸੋ ਫੇਿਰ ਮੈਂ ਟੇਬਲ ਬੁੱਕ ਕਰਾ ਦਿੰਦਾ ਵੀਰ ਜੀ ਉੱਧਰ ਫੋਨ ਕਰਨਾ ਪੈਂਦਾ ਨਾ ਪਹਿਲੇ ਕੋਈ ਸੰਡੇ ਹੈਗਾ ਪਹਿਲੇ ਬੁਕਿੰਗਸ ਚਲਦੀ ਹੈ
ਤੁਹਾਨੂੰ ਘੰਟੇ ਤੱਕ ਦੱਸਣਾ ਵਾ ਫਿਰ
ਘੰਟੇ ਤ ਦ ਦੇਣਾ ਵੀਰ ਜੀ ਕਿਉਂਕਿ ਲੇਟ ਹੋ ਗਏ ਨਾ ਫਿਰ ਬੁਕਿੰਗ ਕੈਂਸਲ ਹੋ ਜਾਏਗੀ ਉਹ ਵੀ ਆਊਟ ਹੋ ਟੇਬਲ ਚੇਪ ਹ ਨਾ ਸਾਨੂੰ ਸਾਰੀ ਫੈਮਲੀ ਨੂੰ ਹਾਂ ਜਿਨਾਂ ਨੇ ਅੱਜ ਲਾਈਵ ਮਿਊਜਿਕ ਬੈਂਡ ਵੀ ਆਇਆ ਹੋਣਾ ਕੋਈ ਨਾ ਕੋਈ ਸੰਡੇ ਹੈਗਾ ਵੀਕੈਂਡਸ ਚ ਆਂਦੇ ਨੇ ਨਾ
ਅੱਛਾ ਅੱਛਾ ਅੱਛਾ ਮੇਰੀ ਨਾ ਇੱਕ ਪੇਮੈਂਟ ਵਗੈਰਾ ਆਉਣੀ ਹੈ ਥੋੜੀ ਦੇਰ ਤੱਕ ਅਤੇ ਉਹ ਫਿਰ ਮੈਂ ਆ ਗਈ ਨਾ ਫਿਰ ਮੈਂ ਤੁਹਾਨੂੰ ਦੱਸ ਦਵ ਫਿਰ ਤੁਸੀਂ ਬੁੱਕ ਕਰ ਦੇਣਾ ਟੇਬਲ
ਅੱਛਾ ਅੱਛਾ ਠੀਕ ਹੈ ਕੋਈ ਨੀ ਮੈਨੂੰ ਪੱਕਾ ਦੱਸਦਾ ਨਾ ਟੇਬਲ ਬੁੱਕ ਕਰਨ ਦੇ ਪੈਸੇ ਨਹੀਂ ਲੱਗਣੇ ਬ ਉੱਥੇ ਜਾ ਕੇ ਜੋ ਖਾ ਵਾ
ਹਾਂ ਉਹ ਤੇ ਮੈਨੂੰ ਪਤਾ ਵੀ ਮੈਂ ਗਿਆ ਹੀ ਕਿੰਨੇ ਦਿਨ ਪਹਿਲੇ ਹੋ ਇੱਕ ਦੋ ਵਾਰਥ ਮੈਂਸੀ ਕਦੇ ਨਾ ਟੇਬਲ ਨ ਬੁੱਕ ਕਰਵਾਆ ਅਸੀਂ ਡਾਇਰੈਕਟ ਜਿੱਦਾਂ ਮਲਬਸੀਂ ਚਲੇ ਗਏ ਜਿੱਦਾਂ ਉ ਫ ਵੀ ਆਾਰੇ ਨਾ ਹਾਂ ਮੂਵੀ ਵਗੈਰਾ ਵੇਖੀ ਅਤੇ ਆਪਣਾ ਥੋੜ੍ਹਾ ਇੰਜੋਏ ਵਗੈਰਾ ਕਰ ਲਿਆ ਵੈਸੇ ਤਾਂ ਮੈਂ ਜ਼ਿਆਦਾ ਨਿਵੇਦਿਆਂ ਵਿੱਚ ਤੇ ਆਪਾਂ ਜਾਣਦੇ ਰਹਿੰਦੇ ਹਾਂ
ਹਾਂਜੀ ਇਹਨੂੰ ਮੇਨ ਰਾਤ ਦਾ ਹੁੰਦਾ ਨਾ ਸ਼ਾਮ ਰਾਤ ਤਾਂ ਉਹ ਵੀ ਰੂਟੀਨ ਵਿਚ ਨਹੀਂੀ
ਤੇ ਫੇਰ ਰਾਤ ਦਾ ਤੇ ਰਾਤ ਦਾ ਤੇ ਫੇਰ ਵੀਰ ਜੀ ਜਿਹਨਾਂ ਮੇਰੇ ਹੋਰ ਜਿਹਨਾਂ ਨੇ ਨਾਲ ਜਾ। ਖਣਾ ਨਾ ਹੋਣਾ ਦਾ ਤੇ ਬੜਾ ਔਖਾ ਹੋ ਜਾਏਗਾ ਰਾਤ ਦਾ। ਸ਼ਾਮ ਦਾ ਹਾਂ ਤੇ ਅਸੀਂ ਨਾ ਵੀ ਉਹਨਾਂ ਦੇ ਬਜ਼ੁਰਗ ਰਹਿੰਦੇ ਨੇ ਘਰ।
ਉਹ ਕੋਈ ਗੱਲ ਨੀ ਵੀਰ ਜੀ ਇੱਕ ਦਿਨ ਦੀ ਕੋਈ ਗੱਲ ਨੀ ਉਹ ਵੀ ਦੋ। ਘੰਟੇ ਦੀ ਗੱਲ ਏ ਐਨੇ ਦਿਨ ਕਿ।
ਹਾਂਜੀ ਹਾਂਜੀ ਕੋਈ ਨੀ ਹਾਂਜੀ ਹੋਰ ਤੁਸੀਂ ਸੁਣਾਓ ਤੁਹਾਡ ਤੁਸੀਂ ਤੇ ਤਿਆਰ ਹੋ ਨਾ ਜੇ ਨਹੀਂ ਨਹੀਂ ਮੈਂ ਅੱਜ ਗਿਆ ਹੀ ਨੀ ਤੇ। ਤੁਹਾਨੂੰ ਦੱਸਦਾ ਮੈਨੂੰ ਕੰਮ ਏ ਥੋੜਾ ਇੱਕ ਦੋ ਤੇ ਮੈਨੂੰ ਸਗੋਂ ਫੋਨ ਆਉਂਦੇੇ ਪਾਏ ਜੇ ਦੂਸਰੇ ਫੋਨ ਤੇ ਫੋਨ ਆ ਰਹੇ ਨੇ ਬਈ ਮੈਂ ਇੱਧਰ ਤੁਹਾਡੇ ਨਾਲ ਗੱਲ। ਕਰ ਰਿਹਾ ਨਾ ਮੈਂ ਚੁੱਕਿਆ ਸੀ ਦੂਜੇ ਫੋਨ ਤੋਂ ਫੋਨ ਆ ਰਿਹਾ ਯਾਰ।
ਅੱਛਾ ਅੱਛਾ ਅੱਛਾ ਬਸ ਮੈਂ ਵੀ ਹੁਣੇ ਉੱਠਿਆ ਸੀ ਤੇ ਹੁਣ ਨਾਹਨ ਧੋਨ ਚਲਿਆ।
ਬੜੀ ਲੇਟ ਉੱਠ ਦੇ ਓ ਤੁਸੀਂ ਵੀਰ ਜੀ।
ਵੀਰਜੀ ਅੱਜ ਐਤਵਾਰ ਹੈ ਛੁੱਟੀ ਹੁੰਦੀ ਸਾਡੀ।
ਪਰ ਫਿਰ ਵੀ ਤੁਸੀਂ ਬੜਾ ਹੀ ਲੇਟ ਉੱਠਦੇ ਹੋ।
ਵੀਰ ਜੀ ਕਿੱਥੇ ਜਾਣਾ ਨੀ ਕਿੱਥੇ। ਇੱਥੇ ਆਉਣਾ ਨੀ ਤੇ ਬੰਦਾ ਕੀ ਕਰੇਗਾ ਉੱਠ ਕੇ ਆਪ ਦੱਸੋ। ਕਿੱਥੇ ਘੁੰਮਾਂਗੇ ਹੁਣ ਜਦੋਂ ਜਾਣਾ ਹੈਗਾ ਫਿਰ।
ਹਾਂਜੀ ਹਾਂਜੀ ਫਿਰ ਪੱਚੀ ਤਰੀਕ ਦਰਬਾਰ ਸਾਹਿਬ ਦਾ ਚਲੋ। ਤੁਸੀਂ ਫਾਈਨਲ ਹੁਣ ਕਰ ਹੀ ਦਿੱਤਾ। ਤੇ ਫੇਰ ਉੱਥੋਂ ਦੀ ਤੁਹਾਨੂੰ ਦੱਸਿਆ ਸੀ ਨਾ ਉੱਥਰ ਵੀ ਜਾਣਾ ਮੇ। ਕਰ ਰੇ ਹੈਗੇ ਨੇ। ਆਪਣਾ ਉੱਧਰ ਵੀ। ਤੁਹਾਡੀ ਹੈ ਨਾ ਫਿਰ ਸ ਉੱਧਰ ਦੀ
ਕੋਈ ਨੀ ਦੇਖਣੇ ਆ ਵੀਰ ਜੀ। ਅੱਜੇ ਘਰ ਗੱਲ ਤੇ ਕਰਾਂ ਦਰਬਾਰ ਸਾਹਿਬ ਦੀ ਉਸ ਹਿਸਾਬ ਨਾਲ ਦੱਸਣੇ ਆ ਤੁਹਾਨੂੰ।
ਧਰ ਜਾਏਗਾ ਫਿਰ ਮੈਂ ਤਾਂ ਹੀ ਸਲਾਹ ਬਣਾਵਾਂਗਾ ਨਾ।
ਅੱਛਾ। ਠੀਕ ਹੈ ਠੀਕ ਹੈ ਮਤਲਬ ਤੁਹਾਡੀ ਵੀ ਉਂਝ ਸਲਾਹ ਨੀ ਹੈ ਦਰਬਾਰ ਸਾਹਿਬ ਜਾਣ ਦੀ।
ਉੱਧਰ ਵੀ ਮੇਰੇ ਜਾਣਾ ਸੀ ਥੋੜਾ ਜਰੂਰੀ ਹੈ ਤੇ ਫਿਰ ਜੇ ਤੁਸੀਂ ਜਾਓਗੇ ਤੇ ਠੀਕ ਐ ਨੀ ਤੇ ਫਿਰ ਮੈਂ ਸਿੱਧਾ ਉੱਧਰ ਦਾ ਹੀ ਦੇਖਣਾ ਵ ਨਾ।
ਅੱਛਾ।
ਹਾਂਜੀ।
ਤੇ ਕੋਈ ਨੀ ਤੁਹਾਨੂੰ ਵਾਪਸੀ ਚ ਉਧਰ ਲਾ ਦਾਂਗੇ ਆਪਾਂ।
ਕਿੱਥੇ ਆਓਗੇ ਵੀਰ ਜੀ।
ਨਹੀ ਤੁਹਾਨੂੰ ਹੁਸ਼ਿਆਰਪੁਰ ਮੋੜ ਨਹੀ ਦੇਖਣੇ ਆ ਵੀਰ। ਜੀ ਮੈਂ ਐ ਕਹਿ ਰਿਹਾ ਗੱਲ ਕਰਨੇ ਆ ਘਰ ਅਜੇ ਗੱਲ ਕੀਤੀ ਨੀ। ਅੱਜ ਪੈ ਕੇ ਮੰਮੀ ਡੈਡ। ਬੀ ਆਣਗੇ ਸ਼ਾਮ ਨੂੰ। ਗੁਰਦੁਆਰੇ ਸਾਹਿਬ ਤੋਂ ਫਿਰ ਗੱਲ ਕਰਨੇ ਆ ।ਠੀਕ ਏ ਜੀ ਠੀਕ ਏ ਸਤਿ ਸ੍ਰੀ ਅਕਾਲ।